ਤੁਹਾਨੂੰ ਕੀ ਖਾਣਾ ਪਸੰਦ ਹੈ।
ਮੈਨੂੰ ਛੋਲੇ ਭਟੂਰੇ ਜਿਆਦਾ ਖਾਣਾ ਬਸ। ਦੰਦ ਹੈਗਾ। ਰੋਜ਼ ਦੀ ਜ਼ਿੰਦਗੀ 'ਚ ਪਰ ਮੈਨੂੰ ਜ਼ਿਆਦਾਤਰ ਮਿੱਠਾ ਪਸੰਦ ਨੇ ਜਿਵੇਂ ਕਿ ਗੁਲਾਬ ਜਾਮੁਨ ਜਲੇਬੀਆਂ ਰਸ ਮਲਾਈ ਐਵੇਂ ਦੀਆਂ ਚੀਜ਼ਾਂ। ਰੋਜ਼ਾਨਾ ਤਾਂ ਮੈਂ ਸਵੇਰੇ ਉੱਠਦੀ ਹਾਂ ਸਭ ਤੋਂ ਪਹਿਲੇ ਪਾਣੀ ਪੀਂਦੀ ਹਾਂ ਫਿਰ ਉਹ ਤੋਂ ਬਾਅਦ ਮੈਂ ਆ ਸਭ ਤੋਂ ਪਹਿਲੇ ਦਿਨੇ ਤਾਂ ਨੋਰਮਲ ਪਰਾਂਠੇ ਖਾਣੀ ਆ ਫੇਰ
ਮੈਂ ਪਰਾਂਠੇ ਖਾਂਦੀ ਹਾਂ ਫੇਰ ਉਸ ਤੋਂ ਬਾਅਦ ਨਾਲ ਮੱਖਣ ਲੈ ਲੈਂਦੀ ਹਾਂ ਜਾਂ ਚਾਰ ਲੈ ਲੈਂਦੀ ਹਾਂ ਫੇਰ ਉਹ ਖਾ ਕੇ ਫੇਰ ਥੋੜ੍ਹਾ ਜਿਹਾ ਦੁਪਹਿਰ ਕ ਦੇ ਵੇਲੇ ਫਿਰ ਅਸੀਂ ਰੋਟੀ ਵੀ ਲੱਸੀ ਦਾਲ ਵਗੈਰਾ ਐਵੇਂ ਦੀਆਂ ਚੀਜ਼ਾਂ ਖਾਂਦੇ ਹਾਂ ਫਿਰ ਰਾਤੀ ਅਸੀਂ ਚਾਵਲ ਖਾ ਲੈਂਦੇ ਹਾਂ ਦਾਲਾਂ ਦੇ ਨਾਲ ਜਾਂ ਸਬਜ਼ੀ ਬਣਾ ਲੈਂਦੇ ਹਾਂ ਕੋਈ ਬਸ ਕਦੀ ਕਦੀ ਵੀ ਅਸੀ ਮਾਂਗੋ ਸ਼ੇਕ ਜਾਂ ਫੇਰ ਕੁਛ ਐਵੇਂ ਜਿ ਮਿੱਠਾ ਮੱਠਾ ਵੀ ਕੀ ਲੈਂਦੇ ਆਾ ਆਈਸਕ੍ਰੀਮ ਬਣਾ ਲੈਂਦੇ ਆ ਉਹ ਖਾਣੇ ਆ ਤੁਸੀਂ ਦੱਸੋ ਤੁਸੀਂ ਕੀ ਖਾਂਦੇ ਹੋ ਪੂਰੇ ਦਿਨ ਚ।
ਅਸੀਂ ਸਵੇਰੇ ਉੱਠ ਕੇ ਪਹਿਲੇ ਛੋਲੇ ਭਟੂਰੇ ਖਾਂਣੇ ਹਾਂ ਉਸ ਤੋਂ ਬਾਅਦ ਥੋੜਾ ਜਿਹਾ ਅਹ ਆਰਾਮ ਦਿੰਦੇ ਹਾਂ ਸਰੀਰ ਨੂੰ ਆਰਾਮ ਕਰਨ ਤੋਂ ਬਾਅਦ ਅਸੀਂ ਦੁਬਾਰਾ ਉੱਠ ਕੇ ਕੁਛ ਹਲਕਾ ਜਿਹਾ ਖਾਂਣੇ ਹਾਂ ਜਿਵੇਂ ਕਿ ਪੋਹਾ ਪੋਹਾ ਖਾਣ ਤੋਂ ਬਾਅਦ ਅਸੀਂ ਥੋੜ੍ਹੀ ਜਿਹੀ ਹੋਰ ਵੇਟ ਕਰਦੇ ਹਾਂ ਤਾਂ ਕਿ ਅਸੀਂ ਸਾਨੂੰ ਦੁਬਾਰਾ ਭੁੱਖ ਲੱਗੇ ਅਤੇ ਅਸੀਂ ਕੋਈ ਕੰਮ ਕਰ ਲੈਂਦੇ ਹਾਂ ਕੰਮ ਕਰਨ ਤੋਂ ਬਾਅਦ ਸਾਡਾ ਸਰੀਰ ਫਿਰ ਥੱਕ ਜਾਂਦਾ ਹੈ ਜਿਹਦੇ ਲਈ ਜਿਹਨੂੰ ਸਹੀ ਕਰਨ ਲਈ ਅਸੀਂ ਹੋਰ ਖਾਂਦੇ ਹਾਂ ਜੋ ਕਿ ਹੈ ਰੋਟੀ ਰੋਟੀ ਦੇ ਨਾਲ ਅਸੀਂ ਕਾਫ਼ੀ ਕੁਛ ਖਾਂਣੇ ਹਾਂ ਜਿਵੇਂ ਕਿ ਸਬਜ਼ੀਆਂ ਹਰੀ ਸਬਜ਼ੀਆਂ ਲਾਲ ਸਬਜ਼ੀਆਂ ਜਿਵੇਂ ਟਮਾਟਰ ਨਾਲ ਅਸੀਂ ਉਹਨੂੰ ਸਬਜ਼ੀਆਂ ਨੂੰ ਪਕਾ ਕੇ ਖਾਂਣੇ ਹਾਂ ਸਬਜ਼ੀਆਂ ਖਾਣੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਸਿਹਤ ਵਾਸਤੇ। ਤੇ ਅਸੀਂ ਕਾਫ਼ੀ ਸਬਜ਼ੀਆਂ ਖਾਂਣੇ ਹਾਂ ਤੇ ਬਾਕੀ ਵੀ ਖਾਂਦੇ ਨੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ। ਉਸ ਤੋਂ ਇਲਾਵਾ ਸਾਨੂੰ ਬਾਹਰ ਦਾ ਖਾਣਾ ਵੀ ਬਹੁਤ ਪਸੰਦ ਹੈ ਤੁਸੀਂ ਬਾਹਰ ਦਾ ਕੀ ਕੀ ਖਾਂਣੇ ਹੋ।
ਬਾਹਰ ਤਾਂ ਹੈਗਾ ਅਸੀਂ ਪੂਰਾ ਦਿਨ ਬਾਹਰ ਖਾਂਦੇ ਹਾਂ ਜਿਵੇਂ ਕਿ ਕਿ ਅਹ ਚਾਮਿਨ ਮੰਗ ਲਏ ਜਾਂ ਫਿਰ ਨੂਡਲ ਘਰੇ ਬਣਾ ਲਈੀਆਂ ਮੈਗੀਆਂ ਕੋਲਡ ਡਰਿੰਕ ਪੀਲੀ ਐਵੇਂ ਜਿਹੀਆਂ ਚੀਜ਼ਾਂ ਸਾਨੂੰ ਪਤਾ ਹੈ ਕਿ ਸਾਡੇ ਸਿਹਤਨੇ ਖ਼ਰਾਬ ਕਰਨਦੀੀਆਂ ਪਰ ਫੇਿਰ ਵੀ ਮਨ ਨ ਰੋਕ ਨਹੀਂੀ ਪਾਉਂਦੇ ਅਸੀਂ ਤੁਸੀਂ ਦੱਸੋ ਤੁਸੀਂ ਕੀ ਖਾਂਦੇ ਬਾਹਰ ਦਾ
ਅਸੀਂ ਬਾਅਰ ਤਾਂ ਬਹੁਤ ਕੁਛ ਖਾਂਦੇ ਹਾਂ ਜ਼ਿਆਦਾਤਰ ਚਾਈਨੀਜ਼ ਆਈਟਮਾਂ ਖਾਂਦੇ ਹਾਂ ਜਿਵੇਂ ਕਿ ਮੋਮੋਸ ਜਿਵੇਂ ਕਿ ਪੀਜ਼ਾ ਜਿਵੇਂ ਕਿ ਬਰਗਰ ਜਿਵੇਂ ਕਿ ਮਨਚੂਰੀਅਨ ਅਤੇ ਹੋਰ ਕਾਫ਼ੀ ਚੀਜ਼ਾਂ ਖਾਂਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਾ ਕੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਤੇ ਦਿਲ ਵੀ ਖੁਸ਼ ਹੋ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਸਿਹਤ ਨੂੰ ਖ਼ਰਾਬ ਕਰਦੀਆਂ ਨੇ ਪਰ ਜੇ ਤੁਸੀਂ ਇਹਨਾਂ ਨੂੰ ਕਾਰਬਨ ਖਾਓ ਤਾਂ ਉਹ ਕਾਫ਼ੀ ਹੈਲਦੀ ਹੁੰਦੀਆਂ ਨੇ ਇਹਨਾਂ ਸਾਰੀਆਂ ਵਿੱਚ ਸਬਜ਼ੀਆਂ ਭਰ ਭਰ ਕੇ ਪੈਂਦੀਆਂ ਨੇ ਜਿਹਦੇ ਕਰਕੇ ਇਹ ਹੈਲਦੀ ਹੁੰਦੀਆਂ ਨੇ ਪਰ ਬਾਹਰ ਦੀ ਬਣਾਈ ਚੀਜ਼ ਇੰਨੀ ਹੈਲਦੀ ਨਹੀਂ ਹੁੰਦੀ ਕਿਉਂਕਿ ਉਹ ਗੰਦਾ ਤੇਲ ਵਰਤਦੇ ਨੇ ਤੇ ਸਮਾਨ ਸਹੀ ਨਹੀਂ ਵਰਤ ਤਾਂ ਸਾਨੂੰ ਬਾਹਰ ਦਾ ਨਹੀਂੀ ਖਾਣਾ ਚਾਹੀਦਾ ਉਹੀ ਸਾਰੀ ਚੀਜ਼ਾਂ ਘਰੇ ਬਣਾ ਕੇ ਖਾ ਲੈਣੀਆਂ ਚਾਹੀਦੀਆਂ ਨੇ ਬਾਹਰ ਦਾ ਖਾਣਾ ਇਸ ਲਈ ਲੋਕ ਖਾਂਦੇ ਨੇ ਕਿਉਂਕਿ ਉਹਨਾਂ ਕੋਲ ਘਰੇ ਬਣਾਉਣ ਦਾ ਟਾਈਮ ਨਹੀਂ ਹੁੰਦਾ ਨਹੀਂ ਤਾਂ ਘਰੇ ਬਣਾ ਕੇ ਖਾਣਾ ਸਭ ਤੋਂ ਪੌਸ਼ਟਿਕ ਹੁੰਦਾ ਹੈ ਤੁਸੀਂ ਪੀਣ ਦੇ ਵਿੱਚ ਕੀ ਪਸੰਦ ਕਰਦੇ ਹੋ
ਹਮ ਜ਼ਿਆਦਾਤਰ ਅਸੀਂ ਕੈਫੇਨ ਵਾਲੀ ਚੀਜ਼ਾਂ ਜਿਵੇਂ ਕਿ ਕਾਫੀ ਕਫੀ ਕੋਲਡ ਡਰਿੰਕ ਪੀਲੀ ਐਵੇਂ ਜਿਹੀ ਚੀਜ਼ਾਂ ਹੀ ਬਸ ਪਸੰਦ ਕਰਦੇ ਹ ਪਰ ਮੇਜਰਲੀ ਕਦੀ ਕਦੀ ਠੰਡਕਲੀ ਨਿੰਬੂ ਪਾਣੀ ਬਣਾ ਲਿਆ ਜਾਂ ਫੇਰ ਲੱਸੀ ਪੀ ਲਈ ਪੰਜਾਬੀਆਂ ਤਾਂ ਲੱਸੀ ਬੜੀ ਮਸ਼ਹੂਰ ਵੀ ਹੈਗੀ ਠੀਕ ਹੈ ਤਾਂ ਐਵੇਂ ਚ ਚੀਜ਼ਾਂ ਪੀਂਦੇ ਆ ਤੇ ਤੁਸੀਂ ਦੱਸੋ ਤੁਸੀਂ ਕੀ ਪੀਂਦੇ ਹੋ
ਅਸੀਂ ਵੀ ਜ਼ਿਆਦਾਤਰ ਲੱਸੀ ਹੀ ਪੀਂਦੇ ਹਾਂ ਲੱਸੀ ਸਿਹਤ ਵਾਸਤੇ ਕਾਫ਼ੀ ਵਧੀਆ ਹੁੰਦੀ ਹੈ ਤੇ ਕਾਫ਼ੀ ਠੰਡੀ ਵੀ ਹੁੰਦੀ ਹੈ ਸਰੀਰ ਵਿੱਚ ਠੰਡਕ ਪਾ ਦਿੰਦੀ ਹੈ ਗਰਮੀਆਂ ਵਿੱਚ ਲੱਸੀ ਬਹੁਤ ਫਾਇਦੇਮੰਦ ਹੁੰਦੀ ਹੈ ਸਾਨੂੰ ਲੱਸੀ ਪੀਣੀ ਚਾਹੀਦੀ ਹੈ ਤੁਸੀਂ ਵੀ ਲੱਸੀ ਭਰ ਕੇ ਪੀਓ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਇਥੇ ਲੁਧਿਆਣੇ ਦੇ ਵਿੱਚ ਤਰਾਲੀ ਡਿਗਰੀ ਟੈਂਪਰੇਚਰ ਚੱਲਦਾ ਪਿਆ ਹੈ ਜੋ ਕਿ ਬਹੁਤ ਗਰਮ ਹੈ ਅਤੇ ਲੱਸੀ ਦੇ ਇਲਾਵਾ ਅਸੀਂ ਕੈਫੇਨ ਵਾਲੀ ਚੀਜ਼ਾਂ ਪੀਂਦੇ ਹਾਂ ਜਿਵੇਂ ਕਿ ਕੌਫੀ ਰੈਡਬੁਲ ਸਟਿੰਗ ਹੈੱਲ ਮੋਂਸਟਰ ਇਹ ਸਾਰੀ ਚੀਜ਼ਾਂ ਵੀ ਪੀਂਦੇ ਹਾਂ ਤਾਂ ਕਿ ਸਰੀਰ ਵਿੱਚ ਤਾਕਤ ਰਹੇ ਤੇ ਅਸੀਂ ਕੰਮ ਕਰ ਪਾਈਏ ਇਹਨਾਂ ਸਾਰੀ ਚੀਜ਼ਾਂ ਦੇ ਨਾਲ ਕੈਫੇਨ ਮਿਲਦਾ ਹੈ ਕੈਫੇਨ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਕੰਮ ਕਰਨ ਦੇ ਵਿੱਚ ਵਾਧਾ ਹੁੰਦਾ ਹੈ ਜਿਹਦੇ ਕਰਕੇ ਸਾਡਾ ਕੰਮ ਜਲਦੀ ਹੋ ਜਾਂਦਾ ਹੈ ਤੇ ਕਾਫ਼ੀ ਵਧੀਆ ਤਰੀਕੇ ਨਾਲ ਪੂਰਾ ਹੁੰਦਾ ਹੈ ਹਾਲਾਂਕਿ ਇਹ ਚੀਜ਼ਾਂ ਸਰੀਰ ਨੂੰ ਥੋੜ੍ਹਾ ਬਹੁਤ ਨੁਕਸਾਨ ਕਰਦੀਆਂ ਨੇ ਪਰ ਜੇ ਤੁਸੀਂ ਇੱਕ ਲਿਮਿਟ ਦੇ ਵਿੱਚ ਕਰੋ ਤਾਂ ਉਹ ਫਾਇਦੇਮੰਦ ਹੀ ਦਿੰਦੀਆਂ ਨੇ ਅ ਇਸ ਤੋਂ ਇਲਾਵਾ
ਅੱਛਾ ਤੁਹਾਨੂੰ ਮਿੱਠਾ ਜ਼ਿਆਦਾ ਖਾਰਾ ਪਸੰਦ ਹੈ ਪਸੰਦ ਹੈ ਨਮਕੀਨ ਜਿਆਦਾ ਪਸੰਦ ਹੈ ਕਿਵੇਂ ਚੀਜ਼ਾਂ ਜ਼ਿਆਦਾ ਖਾਣੀਆਂ ਪਸੰਦ ਪਸੰਦ ਹੈ
ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਘਰ ਦਾ ਖਾਣਾ ਜ਼ਿਆਦਾ ਪਸੰਦ ਹੈ ਘਰ ਦਾ ਖਾਣਾ ਸਾਨੂੰ ਖਾਣਾ ਚਾਹੀਦਾ ਹੈ ਤੇ ਮੈਂ ਜ਼ਿਆਦਾਤਰ ਘਰ ਦਾ ਖਾਣਾ ਖਾਂਦਾ ਵਾ ਤੇ ਘਰ ਦਾ ਖਾਣਾ ਜਿਹੜਾ ਹੁੰਦਾ ਵਾ ਕਾਫ਼ੀ ਪੌਸ਼ਟਿਕ ਹੁੰਦਾ ਵਾ ਤੁਹਾਨੂੰ ਵੀ ਇਹ ਖਾਣਾ ਕਾਫ਼ੀ ਪਸੰਦ ਹੋਏਗਾ ਘਰ ਦਾ ਖਾਣਾ ਚਾਹੀਦਾ ਹੈ ਤੇ ਤੁਹਾਨੂੰ ਕੀ ਖਾਣਾ ਪਸੰਦ ਹੈ
ਮੈਨੂੰ ਜ਼ਿਆਦਾਤਰ ਮਿੱਠੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਪਸੰਦ ਹੈ ਜਿਵੇਂ ਹੁਣ ਗਰਮੀਆਂ ਦੇ ਟਾਈਮ ਵਿੱਚ ਆਈਸ ਕਰ੍ਰੀਮ ਵਗੈਰਾ ਜ਼ਿਆਦਾ ਖਾਣੀ ਪਸੰਦ ਹੈ ਜਾਂ ਬਾਹਰ ਦਾ ਖਾਣਾ ਜਿਵੇਂ ਕਿ ਸਮੋਸੇ ਖਾ ਲਏ ਡੋਸਾ ਖਾ ਲਿਆ ਦੇ ਖਾ ਲਈ ਛੋਲੇ ਭਟੂਰੇ ਖਾ ਲਏ ਐਵੇਂ ਚੀਜ਼ਾਂ ਮੈਨੂੰ ਜ਼ਿਆਦਾ ਪਸੰਦ ਹੈ ਖਾਣੀਆਂ ਤੇ ਘਰ ਦਾ ਵੀ ਮੈਂ ਖਾ ਲੈਂਦੀ ਹਾਂ
ਅੱਛਾ
ਤੇ ਤੁਸੀਂ ਦੱਸੋ ਤੁਹਾਨੂੰ ਸਮੋਸੇ ਪਸੰਦ ਹੈ
ਹਾਂਜੀ ਸਮੋਸੇ ਅਸੀਂ ਖਾ ਲੈਂਦੇ ਹਾਂ ਜੋ ਕਿ ਭਾਰਤ ਦੀ ਕਾਫ਼ੀ ਪ੍ਰਸਿੱਧ ਹੈਗੀ ਹੈ ਤੇ ਕਾਫ਼ੀ ਲੋਕ ਖਾਂਦੇ ਨੇ ਸਮੋਸੇ ਸਾਨੂੰ ਵੀ ਸਮੋਸੇ ਕਾਫ਼ੀ ਪਸੰਦ ਨੇ ਸਮੌਸੇ ਖਾਣ ਦੇ ਨਾਲ ਕੋਈ ਇਨਾ ਫਾਇਦਾ ਨਹੀਂ ਹੁੰਦਾ ਪਰ ਉਹ ਮਨ ਨੂੰ ਸੰਤੁਸ਼ਟੀ ਦੇ ਦਿੰਦਾ ਹੈ ਕੀ ਤੁਹਾਨੂੰ ਸਮੋਸੇ ਦੇ ਇਲਾਵਾ ਹੋਰ ਕੁਝ ਖਾਣਾ ਪਸੰਦ ਹੈ
ਮੈਨੂੰ ਛੋਏ ਭਟੂਰੇ ਖਾਨੇ ਵੀ ਬਹੁਤ ਪਸੰਦ ਹੈ
ਕਿਵੇਂ ਬਣਦੇ ਨੇ
ਛੋਲੇ ਭਟੂਰੇ ਪਹਿਲੇ ਛੋ ਭਟੂੂਰਿਆਂ ਨੂੰ ਬਣਾਉਣ ਦਾ ਤਰੀਕਾ ਐਵੇਂ ਕਿ ਪਹਿਲੇ ਅਸੀਂ ਆਟਾ ਆਟੇ ਦਾ ਦੌਹ ਜਿਹਾ ਲੈਂਦੇ ਆਾਂ ਉਹਦੇ ਅੰਦਰ ਫੇਿਰ ਯੀਸਟ ਵਗੈਰਾ ਪਾਈ ਜਾਂਦੀ ਹੈ ਜਿਹਦੇ ਕਰਕੇ ਉਹਦੇ ਇਧਰ ਕਾਰਬਨ ਡਾਇਆਕਸਾਈਡ ਵੀ ਪ੍ਰੋਡਿਊਸ ਕਰਕੇ ਉਹ ਡੋ ਨੂੰ ਫੈਲਾ ਦਿੰਦੀ ਹੈ ਤੇ ਪੋਰਸ ਬਣਾ ਦਿੰਦੀ ਹੈ ਜਿਹਦੇ ਕਰਕੇ ਜਿਹੜਾ ਭਟੂਰ ਹੈ ਬੜਾ ਫੁੱਲਿਆ ਫੁੱਲਿਆ ਜਿਹਾ ਬੰਦਾ ਹੈ ਤੇ ਜਿਹੜੇ ਛੋਲੇ ਹੁੰਦੇ ਆ ਉਹਨਾਂ ਨੂੰ ਪਹਿਲੇ ਰਾਤ ਨੂੰ ਭਿਗੋ ਕੇ ਰੱਖਣਾ ਚਾਹੀਦਾ ਅਹ ਰੱਖਣਾ ਹੁੰਦਾ ਹੈ ਹਲਕੇ ਜਿਹੇ ਗਰਮ ਜਿਹੇ ਪਾਣੀ ਵਿੱਚ ਬਾਅਦ ਉਹਨੂੰ ਤੜਕਾ ਤੜਕਾ ਲਗਾ ਕੇ ਛੌਲੇ ਬਣਾਉਂਦੇ ਹੈ ਤੇ ਛੋਲੇ ਭਟੂਰ ਬੜਾ ਅੱਛਾ ਕਬੀਨੇਸ਼ਨ ਹੈਗਾ ਤੇ ਖਾਣ ਚ ਵੀ ਬੜਾ ਸਵਾਦ ਲੱਗਦਾ ਹੈ
ਮੈਨੂੰ ਡੋਸਾ ਮੈਨੂੰ ਡੋਸਾ ਖਾਣਾ ਪਸੰਦ ਹੈ ਡੋਸਾ ਕਾਫੀ ਕਾਫੀ ਹੀ ਵਧੀਆ ਤਰੀਕੇ ਨਾਲ ਬਣਦਾ ਹੈ ਉਹ ਕਾਫ਼ੀ ਪੌਸ਼ਟਿਕ ਹੁੰਦਾ ਹੈ ਚਾਵਰਾਂ ਦੇ ਨਾਲ ਬਣਦਾ ਹੈ ਉਹਦੇ ਨਾਲ ਜਿਹੜਾ ਜਿਹੜੀ ਵੀ ਚੀਜ਼ਾਂ ਖਾਈਆਂ ਜਾਂਦੀਆਂਦੀਆਂ ਨੇ ਹੱਡੀਆ ਨੇ ਚਾਵਲਾਂ ਨੂੰ ਪੀਸ ਕੇ ਉਹਨਾਂ ਦਾ ਆਟਾ ਤਿਆਰ ਕੀਤਾ ਜਾਂਦਾ ਹੈ। ਤੇ ਉਹ ਕਾਫ਼ੀ ਸ ਜਿਹਦੇ ਨਾਲ ਖਾਇਆ ਜਾਂਦਾ ਹੈ। ਜੋ ਕਿ ਸਾਂਬਰ ਹੁੰਦਾ ਹੈ, ਸਾਂਬਰ ਇੱਕ ਦਾਲ ਹੁੰਦੀ ਹੈ। ਦਾਲ ਨਾਲ ਬਣਦੀ ਹੈ ਜੋ ਕਿ ਕਾਫ਼ੀ ਪੌਸ਼ਟਿਕ ਹੁੰਦੀ ਹੈ ਅਤੇ ਖੱਟਾ ਸਵਾਦ ਦਿੰਦੀ ਉਹਦੇ ਨਾਲ ਨਾਰੀਅਲ ਦੀ ਚਟਨੀ ਵੀ ਹੁੰ ਹੁੰਦੀ ਹੈ। ਜੀ ਕਾਫ਼ੀ ਮਤਲਬ ਸਾਡੇ ਬਾਲ ਮਜ਼ਬੂਤ ਹੁੰਦੇ ਹਨ। ਤੁਸੀਂ ਹੋਰ ਕੀ ਖਾਣਾ ਪਸੰਦ ਕਰਦੇ ਹੋ।
ਅੱਛਾ, ਤੁਸੀਂ ਕਦੀ ਮੈਨੂੰ ਖ਼ਾਸ ਕਰ ਪਾਓ ਭਾਜੀ ਖਾਣੀ ਬੜੀ ਪਸੰਦ ਹੈ। ਪਾਓ ਭਾਜੀ, ਭਾਜੀ ਹੁੰਦੀ ਹੈ ਜਿਹੜੀ ਉਹ ਬੜੀ ਖੱਟੀ ਖੱਟੀ ਜਿਹੀ ਹੁੰਦੀ ਹੈ ਮੈਨੂੰ ਐਵੇਂ ਜਿ ਖੱਟਾ, ਖੱਟਾ ਮਿੱਠਾ- ਖਾਣਾ ਵੀ ਪਸੰਦ ਬਹੁਤ ਹੈ ਤੇ ਜਿਹੜਾ ਪਾਓ ਹੁੰਦਾ ਉਹ ਬ੍ਰੈਡ ਜਿਹੜੀ ਹੁੰਦੀ ਹੈ। ਉਹਦੇ ਬੜਾ ਅੱਛਾ ਕੰਬੀਨੇਸ਼ ਹੰਦਾ। ਪਾਓ ਭਾਜੀ ਠੀ ਖਾ
ਪਾਓ ਬਾਜੀ ਵੀ ਕਾਫ਼ੀ ਸਵਾਦ ਹੁੰਦੀ ਹੈ ਤੁਹਾਡੇ ਕੋਲਾਜ ਦੇ ਵਿੱਚ ਕਿਹੜੇ -ਕਿਹੜੇ ਖਾਣ ਦੇ ਸਮਾਨ ਮਿਲਦੇ ਹਨ।
ਮੇਰੇ ਕੋਲੇਜ ਵਿੱਚ ਹਰ ਚੀਜ਼ ਮਿਲ ਜਾਂਦੀ ਹੈ। ਜਿਵੇਂ ਪਾਓ ਭਾਜੀ, ਕਫੀ ਮਿਲ ਜਾਂਦੀ ਹੈ ਨੂਡਲ ਮਿਲ ਜਾਂਦੇ ਹੈ ਤੇ ਫਰਾਾਈਡ ਰਾਈਸ ਮਿਲ ਜਾਂਦੇ ਹੈ। ਰੋਟੀ, ਸਬਜ਼ੀ, ਦਾਲ ਤੇ ਮੇਰੇ ਕੋਲੇਜ ਦਾ ਬੜਾ ਮਸ਼ਹੂਰ ਹੈਗਾ ਹੈ ਅਹ ਬਰਗਰ ਤੇ ਕਾਫੀ ਵੀ ਬੜੀ ਮਸ਼ਹੂਰ ਹੈਗੀ ਹੈ ਬੜਾ ਸਵਾਦ ਬਣਾਉਂਦੇ ਨੇ ਉਹ ਤੁਸੀਂ ਦੱਸੋ ਤੁਹਾਡੇ ਕੋਾਲਜ ਵਿੱਚ ਕੀ ਕੀ ਮਿਲਦਾ ਹੈ ਤੇ ਕਿਵੇਂ -ਕਿਵੇਂ ਮਿਲਦਾ ਸੁਵਾਦ ਮਿਲਦਾ ਗੰਦਾ ਮਿਲਦਾ ਹੈ।
ਮੇਰੇ ਕੋਾਲਜ ਦੇ ਵਿੱਚ ਕਾਫੀ ਖਾਣਾ ਮਿਲ ਜਾਂਦਾ ਹੈ। ਜਿਵੇਂ ਕਿ ਸੈਂਡਵਿਚ ਹੋ ਗਏ, ਪਾਓ ਭਾਜੀ ਹੋ ਗਈ ਡੋਸਾ ਹੋ ਗਿਆ, ਰੋਟੀ ਹੋ ਗਈ ਛੋਲੇ ਭਟੂਰੇ ਹੋ ਗਏ।
ਅੱਛਾ, ਹੋਰ
ਕਾਫ਼ੀ ਸਾਫ ਖਾਣਾ ਮਿਲਦਾ ਹੈ। ਉਹ ਤੇਲ ਵੀ ਕਾਫ਼ੀ ਅੱਛਾ ਵਰਤਦੇ ਹਨ ਅਤੇ ਸਾਫ -ਸੁਥਰਾ ਸਾਡੇ ਸਾਹਮਣੇ ਬਣਾ ਕੇ ਦਿੰਦੇ ਹਨ। ਅਤੇ ਇਸੀ ਦੇ ਨਾਲ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਗੱਲ ਕਰਨ ਵਾਸਤੇ। ਓਕੇ,
ਓਕੇ।